ਹਾਂਜੀ, 'ਸਤਿ ਸ੍ਰੀ ਅਕਾਲ' ਭੈਣ ਜੀ ਹੋਰ ਠੀਕ ਹੋ।
ਹਾਂਜੀ ਵਧੀਆ ਤੁਸੀਂ ਸੁਣਾਓ।
ਬਸ ਠੀਕ-ਠਾਕ ਭੈਣਜੀ ਹੋਰ ਕੀ ਕਰਦੇ ਪੇ ਓ?
ਕੁਛ ਨੀ ਬਸ ਕੋਠੇ ਤੇ ਆਈ ਸੀ ਮੈਂ ਕਿਹਾ ਥੋੜੀ ਸੈਰ ਹੀ ਕਰ ਲਵਾਂ।
ਅੱਛਾ ਅੱਛਾ ਹਾਂ ਸੈਰ ਕਰਨੀ ਚਾਹੀਦੀ ਏ ਬਹੁਤ ਜਰੂਰੀ ਏ ਸੈਰ ਤੇ।
ਕੀ ਗੱਲ ਠੰਡੀ ਠੰਡੀ ਵਾ ਚੱਲਦੀ ਬਈ ਸੀ ਮੈਂ ਕਿਹਾ ਥੋੜੀ ਸੈਰ ਹੀ ਕਰ ਲੀਏ।
ਅੱਛਾ ਹੋਰ ਸੁਣਾਓ ਬੱਚੇ ਠੀਕ ਨੇ।
ਹਾਂਜੀ ਵਧੀਆ ਤੁਹਾਡੇ ਠੀਕ
ਰੋਟੀ ਹਾਂਜੀ ਮੇਰੇ ਬੱਚੇ ਵੀ ਠੀਕ ਠਾਕ ਨੇ।
ਹੋਰ ਭਾਜੀ ਠੀਕ ਨੇ।
ਹਾਂਜੀ ਭਾਜੀ ਵੀ ਠੀਕ ਨੇ ਤੁਸੀਂ ਦੱਸੋ ਉੱਥੇ ਠੀਕ ਨੇ ਸਾਰੇ ਪਰਿਵਾਰ ਇੱਚ।
ਹਾਂਜੀ ਸਾਰੇ ਵਧੀਆ।
ਅੱਛਾ ਅੱਛਾ ਹੋਰ ਦੱਸੋ ਭੈਣ ਜੀ। ਕੀ ਕਰਦੇ ਬੇ ਓ।
ਕੁਛ ਨੀ
ਸੈਰ ਤੇ ਬੜੀ ਜ਼ਰੂਰੀ ਏ ਅੱਜ ਕੱਲ ਤੇ। ਸੈਰ ਕਰਨੀ ਚਾਹੀਦੀ ਏ। ਹਾਂਜੀ ਅਸੀਂ ਵੀ ਕਰਨ ਚੱਲ ਜਾਈਦਾ ਏ, ਹਾਂਜੀ ਹਾਂਜੀ ਅਸੀਂ ਵੀ ਕਰੀ ਦੀ ਏ।
ਨਈ ਸਵੇਰ ਦੀ ਸੈਰ ਵੀ ਬੜੀ ਜ਼ਰੂਰੀ ਹੁੰਦੀ ਏ। ਤਾਜ਼ੀ ਤਾਜ਼ੀ ਵਾਹ ਹੁੰਦੀ ਏ ਠੰਡੀ ਠੰਡੀ ਸਈ ਰਹਿੰਦੀ ਏ ਸੈਰ।
ਹਾਂਜੀ ਇਹ ਤੇ ਹੈ।
ਹਾਂਜੀ ਹੋਰ ਨਾਲੇ। ਬਿਮਾਰੀਆਂ ਵੀ ਨੀ ਲੱਗਦੀਆਂ ਹੈਗੀਆਂ ਲੱਤਾਂ ਸਹੀ ਰਹਿੰਦਾ ਵੇ ਸਰੀਰ।
ਹਾਂਜੀ ਸਈ ਗੱਲ ਏ ਮੈਂ ਤੇ ਆਪ ਭੈਣ ਜੀ ਮੋਟੀ ਹੋ ਗਈ ਆਂ।
ਅੱਛਾ ਨਈ ਤੁਸੀਂ ਵੀ ਸੈਰ ਕਰਿਆ ਕਰੋ ਨਾ ਥੋੜ੍ਹੀ ਬਹੁਤੀ।
ਹਾਂਜੀ ਕੋਈ ਨੀ ਮੈਂ ਹੁਣ ਸ਼ੁਰੂ ਕਰਨੀ ਏ ਫੇਰ ਸੈਰ ਪੈਲੇ ਮੈਂ ਜਾਂਦੀ ਹੁੰਦੀ ਸੀ ਸੈਰ ਤੇ।
ਹਾਂਜੀ ਤੇ ਹੁਣ ਛੋੜ ਦਿੱਤੀ ਜੇ।
ਹਾਂਜੀ ਬਸ ਜਾਏ ਨੀ ਜਾਂਦਾ ਨਿਕਲਿਆ ਨੀ ਜਾਂਦਾ ਘਰੋਂ।
ਹਾਂਜੀ ਇੱਕ ਛੁੱਟੀਆਂ ਹੋਈਆਂ ਦੀਆਂ ਨਾ ਬਸ ਹਾਂਜੀ ਹਾਂਜੀ ਹਾਂਜੀ
ਬ ਬੱਚੇ ਆਏ ਦੇ ਨੇ। ਤੇ ਬਸ ਫੇਰ ਉੱਠਿਆ ਈ ਨੀ ਜਾਂਦਾ ਸਵੇਰੇ ਲੇਟ ਸੋਂਦੇ ਨੇ।
ਹਾਂਜੀ ਪਤਾ ਟਾਈਮ ਈ ਨੀ ਲੱਗਦਾ ਹੈਗਾ।
ਹਾਂਜੀ।
ਹੋਰ ਸੁਣਾਓ?
ਹੋਰ, ਬਸ ਭੈਣ ਜੀ ਮੈਂ ਵੀ ਠੀਕ-ਠਾਕ ਆ।
ਹਾਂਜੀ, ਹੋਰ ਤਾਡੇ ਓਧਰ ਮੁਰੱਬਾ ਬੜਾ ਵਧੀਆ ਮਿਲਦਾ ਐ ਪੰਜਾ ਬ ਚ ਨਾ ਆ, ਹਾਂਜੀ ਆਵਲੇ ਦੇ ਮੁਰੱਬੇ।
ਹਾਂਜੀ ਸਾਡੀ ਸ਼ੋਪ ਤੇ ਈ ਹੁੰਦੇ ਨੇ।
ਅੱਛਾ, ਚਲੋ ਕੋਈ ਨੀ ਅਸੀਂ ਆਵਾਂਗੇ। ਜ਼ਰੂਰ ਆਵਾਂਗੇ ਤੁਹਾਡੀ ਸ਼ੋਪ ਤੇ, ਹਾਂਜੀ। ਕੋਈ ਨੀ ਅਸੀਂ ਲੈ ਕੇ ਈ ਜਾਵਾਂਗੇ।
ਹਾਂਜੀ-ਹਾਂਜੀ, ਜ਼ਰੂਰ ਤੁਸੀਂ ਆਓ ਤੇ ਸਹੀ।
ਨ‌ਈ-ਨ‌ਈ ਆਵਾਂਗੇ ਨ‌ਈ ਤੁਸੀਂ ਐਨੇ ਪਿਆਰ ਨਾਲ ਕਹਿ ਰਹੇ ਓ ਤੇ ਅਸੀਂ ਜ਼ਰੂਰ ਆਵਾਂਗੇ।
ਹਾਂਜੀ, ਹੋਰ ਸੁਣਾਓ ਗਰਮੀ ਹੈਗੀ ਉਥੇ?
ਗਰਮੀ ਤੇ ਬਹੁਤ ਜਾਦਾ ਗਰਮੀ ਏ ਬਸ ਦੋ ਦਿਨ ਮੌਸਮ ਠੰਡਾ ਹੁੰਦਾ ਵੇ। ਫੇਰ ਧੁੱਪ ਨਿਕਲ ਆਦੀ ਏ।
ਅੱਛਾ-ਅੱਛਾ, ਏਥੇ ਵੀ ਮੌਸਮ ਕੱਲ ਬਹੁਤ ਠੰਡਾ ਸੀ।
ਅੱਛਾ। ਨਾਲੇ ਪਤਾ ਕੀ ਗੱਲ ਏ ਨਾਲੇ ਬਾਬਾ ਜੀ ਦਾ ਨਾਲੇ ਆਣ ਵਾਲਾ ਨਾ ਦਿਨ, ਤੇ ਗਰਮੀ ਤਾਂ ਪੈਣ ਪੈਣੀ ਏ, ਹਾਂਜੀ। ਤੇ ਇਸ ਕਰਕੇ ਫੇਰ ਪਰਮਾਤਮਾ ਨੇ ਵੀ
ਹਾਂਜੀ। ਹਾਂਜੀ ਸਹੀ ਗੱਲ ਐ। ਹੋਰ ਬਸ ਵਧੀਆ, ਤੁਸੀਂ ਦੱਸੋ?
ਹਾਂਜੀ ਵਧੀਆ।
ਗਏ ਨੀ ਅੱਜ ਕਿਤੇ ਘੁੰਮਣ ਨੀ ਗਏ?
ਨ‌ਈ-ਨ‌ਈ, ਗਏ ਈ ਨੀ ਬਸ ਟਾਈਮ ਈ ਨੀ ਲੱਗਦਾ ਜਾਣ ਦਾ ਸਗੋਂ ਬੱਚੇ ਬੱਚੇ ਬੜੇ ਕਾਲੇ ਪ‌ਏ ਪੈਦੇ ਨੇ ਰੋਜ਼।
ਅੱਛਾ।
ਕੋਈ ਨਾ ਕੋਈ ਸ਼ਾਮ ਨੂੰ ਆ ਈ ਜਾਂਦਾ ਵੇ ਅੱਜ ਫੇਰ ਗੈਸਟ ਆ ਗਏ ਸੀ।
ਅੱਛਾ-ਅੱਛਾ।
ਗੈਸਟ ਆ ਜਾਂਦੇ ਨੇ ਫੇਰ ਅੱਛਾ ਵੀ ਨੀ ਲੱਗਦਾ ਵੀ
ਹਾਂਜੀ ਘਰੋਂ ਨਿਕਲ ਜੋ ਤੇ, ਹਾਂਜੀ ਸਹੀ ਕਹਿ ਤੇ ਹੈ।
ਹਾਂਜੀ ਹੋਰ ਤੁ ਤੁਹਾਡੇ ਮੰਮੀ ਠੀਕ ਨੇ?
ਹਾਂਜੀ ਮੇਰੇ ਮੰਮੀ ਵੀ ਠੀਕ-ਠਾਕ ਨੇ।
ਹਾਂਜੀ।
ਹੋਰ, ਤੇ ਬਸ ਠੀਕ ਐ ਭੈਣ ਜੀ। ਮੇਰਾ ਵੱਡਾ ਬੇਟਾ ਹੋ ਗਿਆ ਤੇਰਾਂ ਸਾਲ ਦਾ।
ਅੱਛਾ।
ਹਾਂਜੀ, ਬੇਟੀ ਮੇਰੀ ਹੋ ਗਈ ਛੇ ਸਾਲ ਦੀ।
ਅੱਛਾ, ਆ ਨਾ ਕਦੇ ਆਏ ਨਾ ਤੁ ਸੀ ਲੈ ਕੇ ਆਣਾ ਆਪਣੇ ਬੱਚਿਆਂ ਨੂੰ।
ਹਾਂਜੀ-ਹਾਂਜੀ ਬੱਚੇ ਕਹਿੰਦੇ ਆ ਚਲੋ ਕਿਤੇ ਘੁੰਮਣ ਚਲੀਏ।
ਸਗੋਂ ਆ ਜਾਂਦੇ ਤੁਸੀਂ।
ਹਾਂਜੀ ਮੈਂ ਕੋਈ ਨੀ ਆਵਾਂਗੀ ਲਗਾਵਾਂਗੀ ਚੱਕਰ ਹਾਂਜੀ, ਬਸ ਘਰ ਵੀ ਆਏ ਦਿਨ ਨਾ ਫੇਰ ਨਿਕਲਿਆ ਏ ਨੀ ਜਾਂਦਾ ਹੈਗਾ।
ਹਾਂਜੀ। ਨਈ-ਨਈ ਸਈ ਐ 'ਤੇ ਸਈ ਪੈਲਾ ਘਰ ਜ਼ਰੂਰੀ ਏ ਨਾ।
ਹਾਂਜੀ ਘੁੰਮਦੇ 'ਤੇ ਫੇਰ ਰੈਂਨਾ ਆ।
ਹਾਂਜੀ, ਹਾਂਜੀ-ਹਾਂਜੀ ਬਿਲਕੁੱਲ ਸਈ ਗੱਲ।
ਹਾਂਜੀ।
ਹੋਰ ਸੁਣਾਓ?
ਹੋਰ ਬਸ ਠੀਕ ਏ, ਤੁਸੀਂ ਦੱਸੋ?
ਹਾਂਜੀ ਵਧੀਆ ਹੋਰ ਰੋਟੀ ਖਾ ਬੈਠੇ? ਅਸੀਂ ਬਸ ਮੂੰਗੀ ਧੋਤੀ ਦਾਲ ਬਣਾਈ ਸੀ ਨਾਲ ਵੇਸਣ ਦੇ ਪੂੜੇ ਬਣਾਏ ਸੀ।
ਅੱਛਾ-ਅੱਛਾ। ਅਸੀਂ ਦੁਪੈਰ, ਸਵੇਰ ਅਸੀਂ ਹਾਂਜੀ ਨਈ ਹਜੇ ਰੋਟੀ ਨੀ ਖਾਧੀ, ਗੋਲ ਗੱ ਪੇ ਖਾ ਕੇ ਆਈ ਸੀ।
ਅੱਛਾ-ਅੱਛਾ, ਅੱਛਾ ਕੋਈ ਨੀ ਅਸੀਂ ਆਵਾਂਗੇ ਨਾ ਤੁਹਾਡੇ ਘਰ ਸਾਨੂੰ ਵੀ ਖਵਾਣਾ ਗੋਲ ਗੱਪੇ ਪੰਜਾਬ ਦੇ
ਬੋਤ ਸਵਾਦ ਇੱਥੇ ਬੋ ਸਵਾਦ ਹੁੰਦੇ ਨੇ ਭੱਲਾ ਪਾ ਕੇ ਬਣਾਦੇ ਨੇ ਅਦਰ ਕ, ਦਈ ਵਗੈਰਾ ਪਾ ਕੇ ਨਾ।
ਹਾਂਜੀ ਨਈ ਆਵਾਂਗੇ ਨਾ 'ਤੇ ਸਾਨੂੰ ਜ਼ਰੂਰ ਖਵਾਣਾ।
ਜ਼ਰੂਰ ਮੈਂ
ਉੱਧਰ‌ ਮਸ ਉੱਧਰ ਏ ਵੀ ਮਸ਼ਹੂਰ ਨੇ ਨਾ ਖੱਟੇ ਆਲੇ ਲੱਡੂ।
ਹਾਂਜੀ-ਹਾਂਜੀ। ਉਹ ਹੁਣ ਕੁਛ ਖ਼ਾਸ ਨਹੀਂ ਆਉਂਦੇ ਹੈਗੇ ਪਹਿਲੇ ਬਣਾਉਂਦੇ ਸੀ ਵਧੀਆ,
ਹਾਂਜੀ।
ਸਹੀ ਆਂਦੇ ਹੈਗੇ।
ਨਹੀਂ ਮੈਂ ਇੱਕ ਦੋ ਵਾਰੀ ਗਈ ਹਾਂ ਨਾ ਪੰਜਾਬ ਮੈਂ ਖਾਧੇ ਨੇ, ਪਰ ਮੈਨੂੰ ਸਵਾਦ ਲੱਗਦੇ ਨੇ ਬੜੇ ਜਿਆਦੇ।
ਅੱਛਾ, ਅੱਛਾ। ਕੋਈ ਨੀ ਤੁਸੀਂ ਆਓਗੇ ਨਾ, ਮੈਂ ਤੁਹਾਨੂੰ ਲੱਡੂ ਵੀ ਖਵਾਵਾਂਗੀ।
ਹਾਂਜੀ ਕੋਈ ਨੀ ਆਵਾਂਗੇ ਜ਼ਰੂਰ।
ਹਾਂ ਹੋਰ ਬਸ ਠੀਕ ਠਾਕ ਭੈਣ ਜੀ।
ਹਾਂਜੀ, ਹੋਰ ਬੱਚੇ ਕੀ ਕਰਦੇ ਪਏ ਤੁਹਾਡੇ,
ਓਰੇ
ਸਾਡੇ ਇੱਥੇ ਸਾਡੇ ਇੱਧਰ ਤੇ ਰਬੜੀ ਬੜੀ ਮਸ਼ਹੂਰ ਏ,
ਅੱਛਾ। ਆਓਗੇ ਨਾ ਮੇਰੇ ਵਾਸਤੇ ਰਬੜੀ ਜ਼ਰੂਰ ਲੈ ਕੇ ਆਯਾ ਜੇ ਭੈਣ ਜੀ, ਹਾਂਜੀ ਮੈਨੂੰ ਬਹੁਤ ਸਵਾਦ ਲੱਗਦੀ ਬਹੁਤ ਸਵਾਦ ਲੱਗਦੀ ਮੈਨੂੰ।
ਹਾਂਜੀ ਕੋਈ ਨੀ ਲੈਵਾਂਗੀ।
ਹਾਂਜੀ। ਆਪਣਿਆਂ ਕੋਲੋਂ ਈ ਆਸ ਹੁੰਦੀ ਭੈਣ ਜੀ ਨਹੀਂ ਤਾਂ ਕੋਈ ਵੀ ਨਹੀਂ ਲੈ ਕੇ ਆਉਂਦਾ।
ਬਿਲਕੁਲ ਸਹੀ ਗੱਲ ਹਾਂਜੀ।
ਹਾਂਜੀ।
ਹੋਰ ਸੁਣਾਓ।
ਹੋਰ ਹੋਰ ਠੀਕ ਹੈ, ਭੈਣ ਜੀ ਤੁਹਾਡੇ ਉੱਥੇ ਕੇਵਰ ਵੀ ਮਸ਼ਹੂਰ ਹੁੰਦਾ ਨਾ।
ਹਾਂਜੀ-ਹਾਂਜੀ, ਹਾਂਜੀ ਭੈਣ ਜੀ ਏਧਰ ਸੀ। ਸੀਜਨ ਨੀ ਨਾ ਆਯਾ, ਸੀਜਨ ਦੇ ਵਿੱਚ ਈ ਬਨਦਾ ਵੇ ਕੇਵਰ।
ਅੱਛਾ।
ਓ ਬਰਸਾਤਾਂ ਦੇ ਮੌਸਮ ਚ ਬਨਦਾ ਏ ਨਾ ਕੇਵਰ, ਸਾਡੇ ਏਧਰ।
ਅੱਛਾ, ਹਾਂ ਓਥੇ ਮੈਂ ਸੁਨੇਆ ਬੋਤ ਮਸ਼ੁਰ ਐ ਉੱਥੇ।
ਕੋਈ ਨੀ ਮੈਂ ਤਾਨੂੰ ਨਾ ਭੇਜਾਂਗੀ, ਘੇਵਰ ਭੇਜਾਂਗੀ ਨਈਂ ਤਾਂ ਮੈਂ
ਹਾਂਜੀ।
ਸੀ ਮੈਂ ਲੈ ਈ ਆਂਦੀ ਪਰ ਹੁਨ ਏਸ ਟੈਮ ਏਥੇ ਬਨੇਆ ਨੀ ਹੋਏਗਾ।
ਅੱਛਾ-ਅੱਛਾ, ਕੋਈ ਨੀ ਤੁਸੀਂ ਮੇਰੇ ਲਈ ਨਾ ਰਬੜੀ ਲੈਯਾ ਜੇ।
ਨਈਂ-ਨਈਂ ਜਰੂਰ ਲਿਆਵਾਂਗੀ।
ਹਾਂਜੀ।
ਹੋਰ ਸੁਨਾਓ ਭੈਣ ਜੀ, ਹੋਰ ਹੋਰ ਤੇ ਨੀ ਕੁਛ ਮੰਗਵਾਣਾ ਤੁਸੀ? ਹਾਂਜੀ। ਕੋਈ ਨੀ, ਅਸੀਂ ਆਵਾਂਗੇ ਨਾ ਸਾਨੂੰ ਗੋਲ ਗੱਪੇ ਜਰੂਰ ਖਵਾਨਾ।
ਹਾਂਜੀ, ਮੈਂ ਤੁਸੀ ਆਓਗੇ ਨਾ ਮੈਂ ਤਾਨੂੰ ਜਰੂਰ ਖੁਵਾ ਕੇ ਆਵਾਂ, ਗੋਲ ਗੱਪੇ ਬੋਤ ਸਵਾਦ ਬਨਾਂਦੇ ਨੇ।
ਹਾਂਜੀ ਕੋਈ ਨੀ, ਅਸੀ ਆਵਾਂਗੇ ਸਪੈਸ਼ਰ ਆਵਾਂਗੇ।
ਤੁਸੀਂ ਆਓਗੇ ਨਾ ਮੈਂ ਤਾਨੂੰ ਬੋਤ ਘੁਮਾਵਾਂਗੀ।
ਹਾਂਜੀ, ਕੋਈ ਨੀ।
ਮੇਰੇ ਕੋਲ ਰੈਨਾ, ਤੁਸੀਂ ਦੋ-ਤੇਂਨ ਦਿਨ।
ਨਈਂ-ਨਈਂ, ਹਾਂਜੀ ਨਈਂ-ਨਈਂ ਕੋਈ ਨਈਂ।
ਹਾਂਜੀ।
ਹੋਰ ਬੇਟਾ ਬੱਚੇਆਂ ਤੇਵੇਂ ਬੱਚੇ ਆਂ ਦਾ ਦਿਲ ਲੱਗੇਗਾ ਤਾਂ ਈਏ ਨਾ।
ਹਾਂਜੀ, ਨਈਂ ਕੋਈ ਨੀ ਆਪੇ ਲੱਗ ਜੇਗਾ ਦੇਲ ਬੱਚੇਆਂ ਦਾ।
ਹੋਰ ਸੁਨਾ
ਹੋਰ ਸੁਨਾਓ। ਹਾਂਜੀ, ਵਧੀਆ।
ਹਾਂਜੀ, ਠੀਕ-ਠਾਕ। ਵਧੀਆ ਭੈਣ ਜੀ, ਅੱਛਾ ਬਸ ਬੇਟਾ ਕੈਂਦਾ ਪੇਆ ਮੇਰੇ ਸਿਰ ਤੇ ਤੇ ਲਗਾਓ, ਲੱਗੀਆਂ ਲਗਾਨ।
ਨਈਂ, ਲਗਾ ਦੋ ਨਾ ਸੇਰ ਤੇ ਤੇਲ। ਸੇਰ ਦੀ ਮਾਲਿਸ਼ ਵੀ ਜ਼ਰੂਰੀ ਹੁੰਦੀ ਏ।
ਹਾਂਜੀ ਸਹੀ ਗੱਲ ਏ, ਐ ਤੇ ਹੈ, ਹਾਂਜੀ।
ਕੋਈ ਲਵਾਂਦਾ ਈਨੀ ਤੇਲ ਈ ਨੀ ਲਗਵਾਂਦਾ ਸੇਰ ਦੇ
ਹਾਂਜੀ, ਸਈ ਗੱਲ ਏ, ਭੈਣ ਜੀ। ਅੱਜ-ਕੱਲ੍ਹ ਦੇ ਬੱਚੇਆਂ 'ਚ ਨੱਖਰੇ ਈ ਬੋਤ ਨੇ।
ਸੇਰ ਤੇ ਤੇਲ ਈ ਨੀਂ ਲਵਾਂਦੇ।
ਹਾਂਜੀ। ਹੋਰ ਸੁਨਾਓ। ਹਾਂਜੀ, ਠੀਕ-ਠਾਕ। ਭੈਨ ਜੀ, ਬੋਤ ਵਧੀਆ ਸੈਰ ਕਰਦੇ ਪਏ ਹੋਨੇ ਤੂਸੀਂ ਕੋਠੇ ਤੇ।
ਹਾਂਜੀ-ਹਾਂਜੀ, ਠੰਢੀ-ਠੰਢੀ ਹਵਾ ਚੱਲਦੀ ਵੀਏ। ਮੈਂ ਕਿਹਾ ਚਲੋ ਥੋੜ੍ਹੀ ਸੈਰ ਕਰ ਲਈਏ ਨਾਲੇ ਭੈਣ ਜੀ ਅੱਛਾ
ਹਾਂਜੀ
ਅਸੀ ਆਣਾ ਵ ਪੰਜਾਬ ਬੱਚੇ ਕਾਹਲੇ ਪੈਂਦੇ ਨੇ ਘੁਮਾ ਕੇ ਲਿਆਓ
ਜਾਏਗਾ
ਹਾਂਜੀ ਹਾਂਜੀ ਹਾਂਜੀ ਹਾਂਜੀ ਉਸ ਦਿਨ ਤੇ ਬਾਬਾ ਜੀ ਆਪ ਹੀ ਠੰਡਕ ਕਰ ਦਿੰਦੇ ਨੇ
ਹਾਂਜੀ ਉਸ ਤੋਂ ਬਾਅਦ ਫੇਿਰ ਠੰਡਾ ਹੀ ਹੋ ਜਾਂਦਾ ਹੈ ਹਾਂਜੀ ਹੋਰ
ਤੁਹਾਡੇ ਹਾਂਜੀ ਵਧੀਆ ਇਤਿਹਾਸਿਕ ਗੁਰਦੁਆਰੇ ਵੀ ਬੜੇ ਜ਼ਿਆਦਾ ਨੇ ਹਨਾ
ਬਹੁਤ ਜਿਆਦਾ ਨੇ ਸਾਡੇ ਇੱਥੇ ਟਾਲਾ ਸਾਹਿਬ ਦਾ ਗੁਰੂਦੁਆਰਾ ਬਹੁਤ ਵਧੀਆ ਬਹੁਤ ਸੋਹਣਾ ਬਣਿਆ ਆ
ਹਾਂਜੀ ਕੋਈ ਨੀ ਅਸੀਂ ਆਵਾਂਗੇ ਨਾ ਸਾਨੂੰ ਲੈ ਕੇ ਜਾਣਾ
ਹਾਂਜੀ ਹਾਂਜੀ ਜ਼ਰੂਰ ਲੈ ਕੇ ਜਾਵਾਂਗੇ ਹੋਰ ਭੈਣ ਜੀ ਚਲੋ ਭੈਣ ਜੀ ਮੈਂ ਨਾ ਤੇਲ ਲਗਾਣਾ ਮੁੰਡੇ ਦੇ ਸਿਰ ਤੇ ਨਾ
ਸਾਓ ਤੇਲ
ਹਾਂਜੀ ਚਲੋ ਠੀਕ ਹੈ ਭੈਣ ਜੀ
ਹਾਂਜੀ ਸਤ
ਠੀਕ ਹੈ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਭੈਣ ਜੀ
ਇੱਕ